ਸਸ ਸ਼੍ਰੀ ਕਾਲ ਜੀ।
ਹੈਲੋ।
ਹਾਂਜੀ, ਸਤਿ ਸ਼੍ਰੀ ਕਾਲ।
ਹਾਂਜੀ, ਸਸ ਸ੍ਰੀ ਕਾਲ ਜੀ, ਕੀ ਹਾਲ- ਚਾਲ।
ਬਸ ਵਧੀਆ, ਤੁਸੀ ਸੁਣਾਓ, ਤੁਸੀ ਠੀਕ ਓ।
ਹਾਂਜੀ- ਹਾਂਜੀ ਮੈਂ ਵਧੀਆ, ਤੁਸੀ ਦੱਸੋ।
ਵਧੀਆ ਜੀ, ਕੀ ਕਰਦੇ ਪੇ ਸੀ ਹੋਰ।
ਬਸ ਐਕਚੁਲੀ ਮੇਰੀ ਮਾਮੀ ਸੱਸ ਆਏ ਦੇ ਸੀ ਤੇ ਬਸ ਉਨਾਂ ਨਾਲ ਕਿਚਨ ਚ ਲੱਗ ਏ ਤੇ ਕਦੇ ਕੁਛ-ਕਦੇ ਕੁਛ ਅੱਜ ਸਾਡੀ ਸਫ਼ਾਈ ਵਾਲੇ ਨੀ ਆਏ ਮੇਡ ਨੀ ਆਏ ਤੇ ਖੁਦ ਮੇਰੀ ਮਦਰ ਏਨ ਲੌ ਨੇ ਝਾੜੂ ਮਾਰੇ ਤੇ ਮੈਂ ਪੋਚਾ ਮਾਰਿਆ।
ਹਾਏ ਮੈਜ, ਮੇਡ ਨਾ ਨਾ ਆਏ ਬਹੁਤ ਹੋਰ ਬੋਤ ਕੰਮ ਹੋਰ ਵੱਧ ਜਾਂਦਾ ਏ।
ਕਿਉਂਕਿ ਅਪਣਾ ਸ਼ਡਿਊਲ ਬਣਿਆ ਦਾ ਹੁੰਦੈ ਨਾ ਹੁਣ ਐ ਕਰਨੇ ਐ ਕਰਨੇ ਐ ਕਰਨੈ ਓ ਛੁੱਟ ਜਾਂਦੈ, ਤੇ ਓ ਸਭ ਕੁਛ ਇੰਨਬੈਲੈਂਸ ਹੋ ਤੇ ਐ ਹੁਣ ਮੈਂ ਆਪਣੇ ਬੇਟੇ ਨੂੰ ਪੜਾਨਾ ਸੀ।
ਹਾਂਜੀ -ਹਾਂਜੀ।
ਦੇਨੇ ਆ ਉਹਨੂੰ ਕੰਮ ਨਾ ਥੋੜਾ ਰੁਕ ਕੇ ਹੋਰ ਸੁਣਾਓ ਤੁਹਾਡਾ ਬੱਚੇ ਕਿੰਨੇ ਨੇ।
ਮੇਰਾ ਇੱਕ ਬੇਟਾ ਏ ਉਹਨੂੰ ਵੀ ਬਸ ਟੀ ਵੀ ਲਗਾ ਕੇ ਦੇ ਰੀ ਆ ਮੈਂ ਕਿਆ ਤੂੰ ਵੀ ਬਹਿ ਜਾ। ਹੂੰ, ਹੋਰ ਹੋਗੇ ਓ ਤੁਸੀਂ ਬ੍ਰੇਕਫਾਸਟ ਤੋਂ ਫ੍ਰੀ ਹੋਗੇ ਓ।
ਹਾਂਜੀ ਬ੍ਰੇਕਫਾਸਟ ਕਰ ਲਿਆ ਮੈਂ ਮੈਂ ਕੀ ਬਣਾਇਆ ਆਪਣਾ ਵੇਸਨ ਦਾ ਚੀਲਾ ਬਨਾਇਆ ਤੇ ਹੁਨ ਬਸ ਟੂ ਐਗਸ ਯੇਲੋ, ਵਾਈਟ ਪਾਰਟ ਓਨ
ਅੱਛਾ -ਅੱਛਾ। ਠੀਕ ਏ। ਡਾਇਟ ਲੈ ਰੇ ਓ ਪੂਰੀ ਪ੍ਰੋਪਰ।
ਹਾਂ-ਹਾਂਜੀ ਬਸ ਬੜੀ ਭੁੱਖ ਲੱਗੀ ਦੀ ਸੀ ਬੜੀ ਜਿਆਦਾ। ਅੱਜ ਸਵੇਰੇ ਚਲੀ ਗੀ ਸੀ ਮੈਂ ਵਰਕ ਆਊਟ ਤੇ। ਸਵੇਰੇ ਸਤ ਵਜੇ ਉੱਠ ਕੇ ਸਵੇਰੇ ਨਿਕਲ ਗਈ। ਆਈ ਤੇ ਫੇਰ ਹਸਬੈਂਡ ਬੈਠੇ ਬੈਠੇ ਦੇ ਬਈ ਪਹਿਲੇ ਨਾਸ਼ਤਾ ਬਨਾ। ਮੈਂ ਕੱਪੜੇ ਨੀ ਚੇਂਜ ਕੀਤੇ ਫਟਾ-ਫਟ ਐਪਰਨ ਲਾਯਾ ਪਹਿਲੇ ਉਨਾਂ ਨੂੰ ਨਾਸ਼ਤਾ ਬਣਾ ਕੇ ਦਿੱਤਾ। ਫੇਰ ਫਟਾ-ਫਟ ਆਪਣੇ ਕੱਪੜੇ ਬਦਲੇ ਹਾਂਜੀ ਮੈਂ ਕਿਹਾ ਅਗਰ ਮੈਂ ਥੋੜੀ ਦੇਰ ਹੋਰ ਆ ਗਏ ਮੈਂ ਤਾਂ ਚੱਕਰ ਖਾ ਕੇ ਬੇਹੋਸ਼ ਹੋ ਜਾਣਾ ਮੈਂ ਪਹਿਲੇ ਮੈਨੂੰ ਖਾਣ ਦੋ ਕੁਛ
ਨਈਂ ਪਤਾ ਖਾਲੀ ਪੇਟ ਨਾ ਵੈਸੇ ਈ ਨੀਂ ਆਦਤ ਨੀ ਨਾ ਹੁੰਦੀ ਸਾਨੂੰ, ਤੇ ਅਸੀਂ ਨੀ ਕਿਚਨ ਚ ਇਕਦਮ ਨੀ ਕੰਮ ਕਰ ਸਕ ਮੈਨੂੰ ਤੇ ਹੁੰਦੈ ਮੈਨੂੰ ਵੀ ਹੁੰਦੈ ਮੇਰੇ ਐਧਰ ਵੀ ਲੇਟ ਬ੍ਰੇਕਫਾਸਟ ਹੁੰਦੈ ਲੇਕਿਨ ਮੈਂ ਤੇ ਪਹਿਲੇ ਖਾ ਲੈਨੀ ਆਦਤ ਨੀ ਨਾ ਹੁਣ ਲੇਟ ਦੀ।
ਬਿਲਕੁਲ-ਬਿਲਕੁਲ, ਹਾਂਜੀ ਕਈਆਂ ਦੇ ਘਰ ਬੜਾ ਲੇਟ ਹੁੰਦੇ ਬਟ ਗਲਤ ਐ ਯਾਰ ਤੇ ਇੰਨਾ ਲੇਟ-ਲੇਟ ਫੇਰ ਰਾਤੀ ਵੀ ਫੇਰ ਲੇਟ ਖਾਣਾ ਹਨਾ।
ਹਾਂ ਓਈ ਨਾ ਬ੍ਰੇਕ ਫਸਟ ਟਾਈਮ ਤੇ ਹੋਜੇ ਨਾ ਤੇ ਚਲੋ ਦੁਪਹਿਰ ਦਾ ਤੇ ਹੁੰਦਾ ਚੱਲ ਤਿੰਨ ਵਜੇ ਤੱਕ ਠੀਕ ਰਹਿੰਦਾ ਏ। ਲੇਕਿਨ ਰਾਤ ਦਾ ਤੇ ਹੋਰ ਲੇਟ ਹੋ ਜਾਂਦਾ ਵੇ ਫੇਰ ਇਕਦਮ ਡਿਨਰ ਕਰਕੇ ਤੇ ਲੇਟਿਆ ਵੀ ਨੀਂ ਜਾਂਦਾ।
ਬਿਲਕੁਲ-ਬਿਲਕੁਲ ਬ੍ਰੇਕਫਾਸਟ ਤੁਸੀਂ ਅ ਮਤਲ ਫੇਰ ਐਂਵੇ ਨੀ ਹੋ ਸਕਦਾ ਸ਼ੁਕਰ ਏ ਸਾਡੇ ਤੇ ਰੱਬ ਨੂੰ ਬਹੁਤ ਅੱਛਾ ਲੱਗਦੈ ਜਿਵੇਂ ਚਾਵਾਂ ਤੇ ਰੁੱਖਿਆਂ ਕਿਸੇ ਨੇ ਲੈਣੀ ਨੀ ਚਾਹ ਰੁੱਖੀ। ਨਾਲ ਈ ਰੋਟੀਆਂ ਚਾਈਦੀਆਂ ਨੇ ਨਾਲ ਈ ਨਾਸ਼ਤਾ ਨਾਸ਼ਤਾ ਦੇ ਨਾਲ ਈ ਸਿੱਧਾ ਡਾਇਰੈਕਟ ਸਬ ਹਾਂਜੀ, ਕੋਈ ਪਹਿਲੇ ਮੇਰੇ ਮੇਰੇ ਪੇਕੇ ਐਵੇਂ ਹੋਏਗਾ ਕਿ ਪਹਿਲੇ ਚਾਹ ਤੇ ਰਸ ਫੇਰ ਆਰਾਮ ਨਾਲ ਫੇਰ ਪਹਿਲੇ ਖਾਲੀ ਪੇਟ ਮਤਲਬ ਬਿਨਾਂ ਨਹਾਏ ਚਾਹ ਰਸ ਪੀਣਗੇ ਠੀਕ ਐ, ਫੇਰ ਜਾ ਕੇ ਫੇਰ ਆਰਾਮ ਨਾਲ ਨਹਾਣਗੇ, ਸਫਾਈਆਂ ਕਰਨਗੇ, ਡਸਟਿੰਗ ਕਰਨਗੇ, ਓ ਆਰਾਮ ਨਾਲ ਸਬਜੀਆਂ ਬਨਣਗੀਆਂ ਓ ਗਿਆਰਾਂ-ਸਾਢੇ ਗਿਆਰਾਂ ਬਾਰਾਂ ਵਜੇ ਨਾਸ਼ਤਾ ਚਲਦਾ ਪਿਆ।
ਨਈ-ਨਈ ਐਂ
ਵੇਖਣਗੀਆਂ ਫਿਰ ਇਕ ਵਜੇ। ਹਾਂਜੀ, ਇਕ ਵਜੇ ਸੋਚਣਗੀਆਂ ਕਿ ਕੀ ਬਣਾਣਾ ਦੁ ਪਹਿਰ ਦਾ, ਹਾਂਜੀ। ਹੋਰ, ਤੁਸੀਂ ਦੱਸੋ? ਹੈਲੋ?
ਨਹੀਂ ਐ
ਹਾਂਜੀ!
ਹਾਂਜੀ-ਹਾਂਜੀ।
ਹਾਂਜੀ, ਕਿਆ ਕੀ ਹੋਇਆ ਨੈਟਵਰਕ ਪ੍ਰੋਬਲਮ ਆ ਗੀ?
ਹਾਂਜੀ, ਸ਼ਾਏਦ ਨੈਟਵਰਕ ਪ੍ਰੋਬਲਮ। ਹੂ, ਹਾਂਜੀ। ਮੈਂ ਏ ਕੈ ਰੀ ਸੀ ਮੈਂ ਕਿਹਾ ਸਾਡੇ ਏਧਰ ਵੀ ਐਵੇਂ ਈ ਹੁੰਦਾ ਏ ਪੈਲੇ ਚਾ ਬ੍ਰੇਕ ਫ, ਬੈਟ ਈ ਹੁੰਦੀ, ਔਰ ਆਪਣਾ ਬਰੱਸ਼ ਵਗੈਰਾ ਕੀਤਾ, ਉਸ ਤੋਂ ਬਾਦ ਫਿਰ, ਗਿਆਰਾਂ- ਸਾਢੇ ਗਿਆਰਾਂ ਵਜੇ ਬ੍ਰੇਕਫਾਸਟ।
ਠੀਕ ਐ।
ਹੂੰ, ਫੇਰ ਉਸ ਤੋਂ ਬਾਦ ਓਹੀ ਟਾਈਮ ਹੋ ਜਾਂਦਾ ਏਂਨਾ ਬ੍ਰੇਕਫਾਸਟ ਬਾਰਾਂ, ਸਾਢੇ ਬਾਰਾਂ ਵ ਐਵੇਂ ਵੱਜ ਜਾਂਦੇ ਨੇ।
ਸਈ ਗੱਲ ਐ।
ਹੂੰ, ਲੇਟ ਹੋ ਜਾਂਦਾ ਵੈ, ਨਈ ਲੇਕਿਨ ਆਵੈ ਨਾ ਵੀਰ ਨਾ। ਬ੍ਰੇਕਫਾਸਟ ਜਲਦੀ ਹੋਏ ਫੇਰ, ਠੀਕ ਰੈਂਦਾ ਵੇ।
ਹਾਂ ਬਿਲਕੁਲ, ਪਰ ਹੁਣ ਜਿੰਨਾਂ ਨੂੰ, ਸ਼ੁਰੂ ਤੋਂ ਆਦਤਾਂ ਪਈਦੀਆਂ ਨੇ ਨਾ ਓ ਨੀ ਰਹਿ ਸ ਸਕਦੇ ਜਿੰਨਾਂ ਨੂੰ ਮਤਲਬ, ਹਾਂਜੀ। ਜਿਵੇਂ ਤੁਆਨੂੰ ਇਨਲੋਸ ਨੂੰ ਸਬ ਨੂੰ ਹੈਬਿਟ ਐ ਨਾ, ਪੈਲੇ ਪੈਟੀ ਪੀਣ ਦੀ, ਪੈਟੀ ਲੈਣ ਦੀ ਫਿਰ ਉਸ ਤੋਂ ਬਾਦ ਕੰਮ ਸ਼ੁਰੂ ਹੋਏਗਾ, ਖਾਣਾ-ਪੀਣਾ, ਫੇਰ ਓਈ ਹੈਬਿਟ ਚ ਈ ਆ ਜਾਂਦਾ ਨਾ। ਹੋਰ ਤੁਆਡੇ ਘਰ ਪਰਿਵਾਰ ਸਬ ਠੀਕ ਨੇ?
ਹਾਂਜੀ-ਹਾਂਜੀ, ਸਭ ਵਧੀਆ।
ਠੀਕ ਐ।
ਤੁਸੀਂ ਦੱਸੋ?
ਬਸ ਵਧੀਆ, ਹੁਣ ਅਸੀਂ ਵੇਟ ਕਰਦੇ ਆਂ ਹੁਣ ਦੀਦੀਆਂ ਨੇ ਕਦੋਂ ਆਣਾ ਦੇਖੋ? ਤੁਆਡੀ ਸਿਸਟਰ ਇਨਲੋਸ ਨੇ ਕਦੋਂ ਆਣਾ?
ਹੁਨ ਓ ਵੀ ਹਜੇ ਸ਼ਾਇਦ, ਆਫਟਰ ਵਨ ਵੀਕ ਇੱਕ ਹਫ਼ਤੇ ਦੇ ਬਾਦ ਆਣਾ ਓਨਾ ਨੇ ਨਾ।
ਠੀਕ ਐ, ਦੇਖੋ ਜੀ ਛੁੱਟੀਆਂ ਵੀ ਖਤਮ ਹੋਣ ਵਾਲੀਆਂ ਨੇ।
ਹਾਂ, ਲੇਕਿਨ ਸਾਡੇ ਏਧਰ ਤੇ ਹੈਗੀਆਂ ਨੇ, ਹਜੇ ਛੁੱਟੀਆਂ ਨਾ।
ਅੱਛਾ-ਅੱਛਾ। ਕ
ਹੂ ਬਸ ਐਧਰ ਟ੍ਵੇਂਨ ਵੀਹ ਤੋਂ ਬਾਦ ਸਕੂਲ ਖੁੱਲਣੇ ਨੇ ਜੁਲਾਈ ਦੀ। ਮੀਨਾ ਪਿਆ ਅਜੇ ਪੂਰਾ, ਹਾਂਜੀ ਇਥੇ ਬੋਤ ਡੇਢ ਮੀਨੇ ਦੀ ਛੁੱਟੀ ਪੈਂਦੀ ਏ। ਬਸ ਏਧਰ ਐਵੇਂ ਈ ਸ਼ੁਰੂ ਤੋਂ ਈ ਮੈਂ ਵੀ ਐਵੇਂ ਸੁ ਹਾਂ, ਡੇਢ ਮੀਨੇ ਦੀ ਛੁੱਟੀ ਹੁੰਦੀ ਏਧਰ।
ਡੇਢ ਮੀਨਾ ਕਿੱਥੇ, ਏ ਤਾਂ ਦੋ ਮਈਨੇ ਹੋ ਗਏ ਆ।
ਹੂੰ, ਹਾਂ ਇਕ ਨੂੰ ਬ, ਇਕ ਜੂਨ, ਦੋ ਜੂਨ ਨੂੰ ਓਨੂੰ ਮਿਲੀ ਆ ਛੁੱਟੀ।
ਠੀਕ ਐ।
ਨਾ ਤੇ ਅਠਾਰਾਂ ਨੂੰ ਵੀ
ਅੱਛਾ, ਅੱਛਾ।
ਹਾਂ, ਬਸ ਐ ਈ ਹੈ ਲੇਕਿਨ ਡੇਢ ਮਹੀਨੇ ਦੀ ਛੁੱਟੀ ਹੁੰਦੀ ਐ ਇੱਧਰ।
ਅੱਛਾ, ਤਾਂ ਫੇਰ ਵਿੰਟਰ ਵੇਕੇਸ਼ਨ ਪੈਂਦਾ ਐ।
ਵਿੰਟਰ ਵੈਕੇਸ਼ਨ ਪੈਂਦਾ ਐ, ਓ ਮਤਲਬ ਦੱਸ ਪੰਦਰਾਂ ਦਿਨ ਦੀ ਹੁੰਦੀ ਊ ਉਹ ਨੀ ਜਾਦਾ ਮਿਲਦੀ ਵਿੰਟਰ ਵੇਕੇਸ਼ਨ ਨਾ।
ਵਕੇਸ਼ਨ ਸਾਡਾ ਵਿੰਟਰ ਵਕੇਸ਼ਨ ਜਾਦਾ ਪੈਂਦਾ ਐ, ਸਾਡਾ ਵਨ ਈਯਰ ਦਾ ਹੋ ਜਾਂਦਾ ਐ, ਓ ਸੌਰੀ ਵਨ ਮੰਥ ਦਾ ਇੰਟਰ ਵਕੇਸ਼ਨ
ਵਨ ਮੰਥ ਦਾ ਹੁੰਦਾ, ਅੱਛਾ-ਅੱਛਾ। ਸਾਡੇ ਇੱਧਰ ਦੱਸ ਦਿਨ, ਹੱਦ ਤੋਂ ਹੱਦ ਪੰਦਰਾਂ ਦਿਨ
ਅੱਛਾ-ਅੱਛਾ, ਫੇਰ ਤੁਹਾਡੇ ਉਹੀ ਪੂਰਾ ਕਰ ਲੈਂਦੇ ਨੇ ਨਾ? ਹਾਂਜੀ, ਦੋ ਮਹੀਨੇ ਠੀਕ ਐ ਠੀਕ। ਪਰ ਮੈਂ ਜਿਸ ਏਰੀਏ ਵਿੱਚ ਤੁਸੀਂ ਰਹਿੰਦੇ ਹੋ, ਮੈਂ ਸੁਣਿਆ ਉੱਥੇ ਗਰਮੀ ਜ਼ਿਆਦਾ ਹੁੰਦੀ ਨੀ ਐ, ਹੁੰਦੀ ਐ?
ਹਮ ਗਰਮੀ ਵੀ ਬੋਤ ਹੁੰਦੀ ਐ ਔਰ ਠੰਡ ਵੀ ਬੋਤ ਹੁੰਦੀ ਐ, ਬਸ ਐ ਨਾ ਕਿ ਜਿਵੇਂ ਤੁਹਾਡੀ ਸਾਈਡ ਏ ਨਾ ਬਾਰਿਸ਼ ਦਾ ਨਹੀਂ ਹੁੰਦਾ ਕੀ ਜਦੋ ਸੀਜ਼ਨ ਹੇਗਾ ਐ ਉੱਦੋ ਈ ਬਾਰਿਸ਼ ਹੋਣੀ ਏ। ਜਿਵੇਂ ਮੌਨਸੂਨ ਵਗੈਰਾ ਐ, ਸਾਡੇ ਇੱਧਰ ਤਾਂ ਕਦੇ ਵੀ ਬਾਰਿਸ਼ ਆ ਜਾਂਦੀ ਏ। ਤੇ ਫੇਰ ਉਹ ਆਪਣਾ ਬੈਲੈਂਸ ਮੈਂਟੇਨ ਕਰ ਦਿੰਦੀ ਐ ਨਾ, ਜੇਵੇ ਬਾਰਿਸ਼ ਆ ਗੀ ਥੋੜਾ ਮੌਸਮ ਸਮ ਠੰਡਾ ਹੋ ਗਿਆ ਗਰਮੀ ਇੰਨੀ ਨਹੀਂ ਹੋਵੇਗੀ, ਹਾਂ, ਐਵੇ ਹੋ ਜਾਂਦਾ ਐ ਸਾਡੇ ਇੱਧਰ। ਲੇਕਿਨ ਗਰਮੀ ਗਰਮੀ ਵੀ ਬਹੁਤ ਹੁੰਦੀ ਏ ਇਧਰ ਤੇ।
ਹੁੰ, ਅੱਛਾ।
ਅੱਜ ਦੇ ਮੌਸਮ ਵੀ ਬੋਤ ਅੱਛਾ ਹੋਇਆ ਪਿਆ ਸਵੇਰ ਦੀ ਤੜਕੇ ਦੀ ਬਾਰਿਸ਼ ਚੱਲ ਰੀ ਏ ਤੇ ਹੁਣ ਥੋੜੀ ਰੁਕੀ ਏ ਬਾਰਿਸ਼। ਮੌਸਮ ਬੋਤ ਵਧੀਆ ਵੇ।
ਅੱਛਾ।
ਹੁੰ, ਅੱਜ ਤੇ ਏ-ਸੀ ਦੀ ਵੀ ਜ਼ਰੂਰਤ ਨੀ ਲੱਗ ਰੀ। ਬੋਤ ਵਧੀਆ ਮੌਸਮ ਐ।
ਅੱਛਾ ਜੀ, ਅੱਛਾ ਜੀ, ਵਧੀਆ ਗੱਲ ਏ ਸਾਡਾ ਵੀ ਠੀਕ ਐ। ਬਟ ਇੰਨਾ ਅੱਛਾ ਨਹੀਂ ਕਹਿ ਸਕਦੇ, ਹੁੰ।
ਨਹੀਂ ਸਹੀ, ਗਰਮੀ ਕਲ ਤੇ ਗਰਮੀ ਵੀ ਬੋਤ ਸੀ, ਬੋਤ ਜਾਦਾ ਕੱਲ੍ਹ ਤੇ ਮੇਰਾ ਪੂਰਾ ਦਿਨ ਵੀ ਟਰੈਵਲਿੰਗ ਵਿੱਚ ਨਿਕਲ ਗਿਆ, ਮੈਂ ਆ ਰੀ ਸੀ ਇੱਧਰ। ਔਰ ਤੇ ਗਰਮੀ ਵੀ ਬੋਤ ਜਾਦਾ।
ਸਹੀ ਕਹਿਆ, ਤੁਹਾਡਾ ਸਫ਼ਰ ਬੜਾ ਲੰਬਾ ਪੈ ਜਾਂਦਾ ਹਨਾ ਯਾਰ। ਲੰਬਾ, ਮੈਨੂੰ ਨਾ ਸੋਚ ਕੇਂ ਡਰ ਲੱਗਦਾ ਇੰਨਾ ਲੰਬਾ
ਹਾਂ, ਮੈਨੂੰ ਹੁੰਦਾ ਐ ਕਿ ਕਾਰ ਵਿੱਚ ਤੇ ਟ੍ਰੈਵਲ ਕਰਾਂ ਈ ਨਾ, ਮੈਨੂੰ ਬਹੁਤ ਮਜਬੂਰੀ ਹੁੰਦੀ ਐ ਨਾ ਤਾਂ ਮੈਂ ਜਾਵਾਂ ਕਾਰ ਵਿੱਚ। ਨਹੀਂ ਤੇ ਮੈਨੂੰ ਟ੍ਰੇਨ ਬੈਸਟ ਲੱਗਦੀ ਐ, ਉਹਦੇ ਵਿੱਚ ਇੱਕ ਤੇ ਹੁੰਦਾ ਐ। ਕਿ ਰਾਤ ਤੇ ਜਾਓ ਆਪਣਾ ਰਾਤੀ ਤੇ ਸਵੇਰੇ ਉੱਥੇ, ਇੰਨਾ ਪਤਾ ਵੀ ਨਹੀਂ ਚੱਲਦਾ।
ਸਹੀ ਹੈ।
ਤੇ ਵਿੱਚ ਤਾਂ ਬੰਦਾ ਬਹਿ ਬਹਿ ਥੱਕ ਜਾਂਦਾ ਹੈ ਕਮਰ ਉੱਤੋਂ ਕਮਰ ਦਰਦ ਹੋ ਜਾਂਦੀ ਹੈ ਬਹਿ ਬਹਿ ਕੇ ਤੇ। ਹਾਂ ਹਾਂ ਬੜਾ ਬਹੁਤ ਜ਼ਿਆਦਾ ਔਰ ਵੈਸੇ ਜਾਮ ਹੋਏ ਰਸਤੇ ਵਿੱਚ ਵੈਸੇ ਹੀ ਹੋਰ ਇੱਕ ਦੋ ਘੰਟੇ ਐਕਸਟਰਾ ਲੱਗ ਜਾਂਦੇ ਨੇ।
ਸਹੀ ਗੱਲ ਸਹੀ ਗੱਲ ਹੈ।
ਔਰ ਬੱਚੇ ਜਗ੍ਹਾ ਜਗ੍ਹਾ ਤੇ ਬਾਰ ਬਾਰ ਤੇ ਗੱਡੀ ਰੁਕਵਾਣਾ ਬਹੁਤ ਬੜੀ ਪਰੇਸ਼ਾਨ ਹੋਈ ਕੱਲ ਤੇ ਮੈਂ।
ਅੱਛਾ ਹਮ।
ਹੋਰ ਤੁਸੀਂ ਦੱਸੋ ਤੁਸੀਂ ਲਗਾਓ ਚੱਕਰ ਇੱਧਰ।
ਅਹਮ ਕੋਈ ਨੀ। ਬਸ ਸਾਡਾ ਸੋਚ ਰਹੇ ਆ ਹਜੇ ਨਹੀਂ ਨੈਕਸਟ ਈਅਰ। ਕੁਛ ਨੀ ਕਹਿ ਸਕਦੇ ਹਜੇ ਨੈਕਸਟ ਈਅਰ ਤੋ ਵੀ ਨੈਕਸਟ ਈਅਰ। ਕਸ਼ਮੀਰ ਦਾ ਦੇਖ ਦੇ ਹਾਂ ਸਾਰੇ ਇਕੱਠੇ ਕਾਫੀ ਦੋ ਤਿੰਨ ਕੱਪਲ ਇਕੱਠੇ ਆਓਣਗੇ।
ਨਹੀਂ ਉਹ ਹਾਂ ਅੱਛਾ ਏ ਸਾਢੇ ਇਥੇ ਰੁਕਣਾ ਨਾ ਪਹਿਲੇ।
ਦੇਖੋ ਕੋਈ ਨੀ ਤੁਸੀਂ ਨਹੀਂ ਗਏ?
ਨਹੀਂ ਮੈਂ ਨੀ ਗਈ ਹਜੇ ਬਸ ਜਦੋਂ ਬੰਦਾ ਕੁਛ ਨਾ ਕੁਛ ਐਵੇਂ ਹੀ ਡਿਲੇ ਹੋ ਜਾਂਦਾ।
ਅੱਛਾ ਅਗਰ ਸਾਡਾ ਕੁਛ ਐਸਾ ਪ੍ਰੋਗਰਾਮ ਬਣੇ ਨਾ ਤਾਂ ਤੁਸੀਂ ਆਪਣਾ ਇੱਕ ਰੈਡੀ ਹੋ ਜਾਣਾ।
ਹਾਂ ਕੋਈ ਨੀ ਇਕੱਠੇ ਚਲਾਂਗੇ ਨਾ ਫੇਰ ਇਕੱਠੇ ਦੇ ਵਿੱਚ ਮਜ਼ਾ ਵੀ ਆਉਂਦਾ ਥੋੜ੍ਹਾ। ਹੋਰ ਹੋ ਜਾਂਦਾ ਮਨ ਹਮ ਕੱਲੇ ਵਿੱਚ ਨੀ ਮਜ਼ਾ।
ਉਹਨਾ ਐਕਚੁਲੀ ਨਾ ਮੈਂ ਨਾ ਹਿਲ ਸਟੇਸ਼ਨ ਨਾ ਜਾ ਜਾ ਕੇ ਨਾ ਥੱਕ ਚੁੱਕੀ ਹਾਂ। ਬਹੁਤ ਮੇਰਾ ਬਸ ਇਹ ਹੈ ਕਿ ਕਿਸੇ ਬੀਚ ਵਾਲੇ ਤੇ ਜਾਣਾ ਹੈ। ਮੈਂ ਸਭ ਜਗ੍ਹਾ ਹੋ ਆਈਆਂ ਸਭ ਜਗ੍ਹਾ।
ਅੱਛਾ ਨਹੀਂ ਹੈ ਇੱਧਰ ਕਸ਼ਮੀਰ ਸਾਈਡ ਇੱਧਰ ਵੀ ਅ ਚਾਹੇ ਲੇਕ ਵਗੈਰਾ ਹੈਗੀਆਂ ਨੇ ਸਹੀ ਏ। ਹਾਂਜੀ ਇਹ ਬਹੁਤ ਅੱਛਾ ਹੈ। ਕੁਛ ਸੀਜ਼ਨ ਵਿੱਚ ਆਉਣਾ ਨਾ ਜਿਵੇਂ ਆ ਜੁਲਾਈ ਇਹ ਵਾਲਾ ਮੰਥ ਵਧੀਆ ਹੁੰਦਾ ਹੈ।
ਹਾਂਜੀ ਮੈਂ ਤੁਹਾਨੂੰ ਨਾ ਹੁਨੇ ਕਰ ਰਹੀ ਹਾਂ ਫੋਨ ਠੀਕ ਹੈ?
ਹਾਂਜੀ ਹਾਂਜੀ ਕੋਈ ਨੀ ਚਲੋ ਠੀਕ।
ਓਕੇ ਜੀ ਸਤਿ ਸ਼੍ਰੀ
ਹਾਂ ਓਕੇ ਹਾਂ ਸਤਿ ਸ਼੍ਰੀ ਅਕਾਲ।